ਹਾਂਜੀ।
ਹਾਂਜੀ ਸਸ਼੍ਰੀ ਅਕਾਲ ਜੀ ਕੀ ਹਾਲ ਆ।
ਸਤਿ ਸ੍ਰੀ ਅਕਾਲ ਜੀ ਵਧੀਆ-ਵਧੀਆ ਤੁਸੀਂ ਦੱਸੋ ਤੁਆਡਾ ਕੀ ਹਾਲ ਐ।
ਵਧੀਆ-ਵਧੀਆ ਆਪਣਾ ਵੀ ਹੋਰ ਕੀ ਕਰੀ ਜਾਂਦੇ।
ਕੁਛ ਨੀ ਫਰੀ ਸੀ ਇਸ ਟਾਈਮ ਤੇ ਹੋਰ ਕੀ ਕਰਨਾ ਲੰਮੇ ਪਏ ਸੀ।
ਅੱਛਾ, ਠੀਕ ਆ ਹੋਰ ਬੱਚੇ ਕੀ ਕਰਦੇ।
ਬੱਚੇ ਵੀ ਕਦੀ ਅੰਦਰ ਕਦੀ ਬਾਰ ਬੈਠਦੇ ਥੋੜੀ ਇੱਕ ਜਗ੍ਹਾ ਬੱਚੇ ਟਿਕ ਕੇ।
ਹਾਂ ਬਸ-ਬਸ ਸਹੀ ਗੱਲ ਆ ਸਾਡੇ ਵੀ ਮੇਰੇ ਲਾਗੇ ਬੈਠੇ ਮੇਰੇ ਸਰਾਣੇ ਵੀ ਫਿਰ ਮੋਟਰ ਤੇ ਨਾਹ ਆਈਏ ਇੱਕ ਵਾਰੀ ਮੈਂ ਕਿਆਚ ਜਿੰਨਾ ਚਿਰ ਮੈਂ ਨੀ ਜਾਊਂਗੀ ਨਾਲ
ਹਾਂ ਮੇਰੀਆਂ ਵੀ ਬੈਠੀਆਂ ਸੀ। ਮੰਮਾ ਲਾਈਟ ਆਉਣ ਵਾਲੀ ਆ ਨਾਨੂ ਡੈਡਾ ਨੇ ਮੋਟ ਪ੍ਰਚਲਾਣੀਆਂ ਨਾਣਾ ਵਾਂ ਤੇ ਉਨੇ ਨਹਾਤਾ ਨੀ ਆ ਸਵੇਰ ਦਾ ਮੈਂ ਬੜੀ ਧਰਲੇ ਲੈ ਲਏ ਆ ਕਹਿੰਦੀ ਨਹੀਂ ਮੰਮਾ ਮੋਟਰ ਤੇ ਹੀ ਨਹਾਣਾ ਵਾ
ਆਹ ਮੋਟਰ ਤੇ ਨਹਾਨਾ ਤੇ ਓਬੈਠੇ ਹੁਣ ਮੈਂ ਕੋਈ ਨੀ ਲਾਈਟ ਜਾਣ ਵਾਲੀ ਆ। ਤੁਆਨੂੰ ਇੱਕ ਵਾਰੀ ਨਵਾ ਦਿੰਨੇ ਆ ਥੋੜਾ ਬੈਠੋ ਹਜੇ।
ਆਹੋ ਨੀ ਸਹੀ ਗੱਲ ਹਜੇ ਹੁਣ ਨਾਹ ਕੇ ਆਏ। ਪਾਣੀ ਬੜਾ ਠੰਡਾ ਹੁੰਦਾ ਮੋਟਰ ਦਾ ਕੱਲ ਮੈਂ ਵੀ ਗਈ ਸੀ ਨਾ
ਫਿਰ ਸ਼ੈਤਾਨੀ ਕਰਦੇ ਅਵੇ ਸੱਟ-ਸੁੱਟ ਲਵਾਉਣਗੇ ਹਨਾ। ਮੈਂ ਕਿਹਾ ਮੈਂ ਲਾਗੇ ਖੜੂੰਗੀ ਤੇ ਫੇਰ ਨਹੁਣਾ।
ਹਾਂ ਮੈਂ ਵੀ ਇਹਨਾਂ ਨੂੰ ਕੱਲ੍ਹ ਨਾਲ ਆ ਕੇ ਲੈ ਕੇ ਗਈ ਸੀ ਤੇ ਫੇਰ ਇਹ ਗਈਆਂ ਸੀ ਉਹ ਤਾਂ ਇੱਕ ਦੂਜੇ ਨੂੰ ਕੀ ਦਫ਼ਾ ਕਰ ਲੈਂਦੇ ਆ ਤੇ ਪਤਾ ਨੀ ਲੱਗ ਕਿੜ ਵ
ਹਾਂ ਕਦੋਂ ਉਹੀ ਨਾ ਆਹ ਜਿਹੜੀ ਸਾਡੀ ਵੱ ਦੀ ਤੇ ਵਿੱਚ ਪੂਰਾ ਪਾਣੀ ਚ ਮੂੰਹ ਡੋਬਦੀ ਸਿਰ ਵੀ ਤੇ ਨਾਲ ਉਹਨੂੰ ਵੀ ਕਹਿੰਦੀ ਆ
ਹਾਂ ਤੇ ਉਹ ਛੋਟ ਉਹੀ ਨਾ ਉਹ ਹੈ ਛੋਟਾ ਉਹੀ ਕਈ ਵਾਰ ਹੱਥ ਛੋਟ ਜੇ ਫੜਿਆ ਈ ਨਾ ਜਾਵੇ ਬੱਚਾ ਨਾ ਫਿਰ ਔਖਾ ਹੋ ਜਾਂਦਾ ਆਪ ਲੱਗ
ਹਾਂਜੀ, ਅਤੇ ਮੈਂ ਕਿਹਾ ਮੈਂ ਚੱਲੂਗੀ ਨਾਲ ਫਿਰ ਨਹਾਉਣਾ ਬੈਠ ਜਾਓ ਘੜੀਏ ਜੀ।
ਹਾਂ ਨੀ ਵਧੀਆ ਗੱਲ ਵਾ, ਨਾਲ ਜਾਓਗੇ ਕੇ ਫ਼ੇਰ ਨੁਵਾਇਆ ਕਰੋ, ਕਿਉਂਕਿ ਕੱਲੇ ਨਾ ਭੇਜੋ ਕਿਉਂਕਿ ਕੱਲੇ ਦਾ ਤਾਂ ਥੋੜ੍ਹੀ ਇਹ ਨੇ ਕੀ-ਕੀ ਕਰਨਾ ਇਥੇ ਬੈਠੇ
ਉਓਹੀ ਤੇ ਉਹ ਓਦਾਂ ਨਹੀਂ ਸਮਾਉਂਦੇ ਤੇ ਉੱਥੇ ਪਾਣੀ ਦੇ ਵਿੱਚ ਕੋਈ ਖੇਡ ਥੋੜੀ ਹੁੰਦੀ ਹੈ ਵੀ ਜੋ ਮਰਜੀ ਕਰੀ ਜਾ
ਸਹੀ ਗੱਲ ਆ, ਹੋਰ ਤੁਹਾਡੇ ਮੌਸਮ ਕਿਵੇਂ ਦਾ ਇੱਧਰ
ਮੌਸਮ ਤੇ ਅੱਜ ਥੋੜ੍ਹਾ ਠੰਡਾ ਉੱਦਾਂ ਬਾਰਿਸ਼ ਤੇ ਨਹੀਂ ਆਈ, ਬੱਦਲ ਬੱਦਲ ਜਿਆ ਹੈਗਾ ਸੀ
ਆਹੋ, ਓਦਾਂ ਇੰਨੀ ਗਰਮੀ ਨੀ ਹੈਗੀ ਵੈਸੇ। ਸਹੀ ਆ, ਜਿੱਦਾਂ ਪਹਿਲੋ ਦੋ ਤਿੰਨ ਦਿਨ
ਛੁੱਟੀਆਂ ਵੀ ਨਾ ਭਾਵੇਂ ਵਧਣ ਵੀ ਗਰਮੀ ਠੀਕ, ਠੀਕ ਹੀ ਆ।
ਹਾਂ ਸਾਡੀਆਂ ਦੀਆਂ ਵੀ ਪੰਜ ਤੱਕ ਛੁੱਟੀਆਂ ਵਾ ਛੇ ਨੂੰ ਇਹਨਾਂ ਨੇ ਜਾਣਾ ਤੁਹਾਡੇ ਨੇ।
ਨਹੀਂ ਹਾਡਿਆ ਤੇ ਤੀਹ ਤੱਕ ਹੀ ਹੈ ਤੀਹ ਜੂਨ ਤੱਕ।
ਅੱਛਾ ਇਹਨਾਂ ਨੇ ਇੱਕ ਨੂੰ ਜਾਣਾ ਫਿਰ ਤੇ ਖਤਮ ਹੋਣ ਵਾਲੀਆਂ ਫਿਰ ਤੇ ਛੁੱਟੀਆਂ ਇਹਨਾਂ ਦੀਆਂ।
ਹਾਂ ਉਹ ਰੋਕਣ ਵਾਲੀਆਂ
ਆਹੋ ਸਾਨੂੰ ਅਜੇ ਤੇ ਹੈਗੀਆਂ ਦੱਸ ਚੱਲ ਕੱਢਣੇ ਦਿਨ ਬੜੇ ਔਖੇ ਹੁੰਦੇ ਬੱਚਿਆਂ ਨਾਲ ਕੋਉਂਕਿ ਬੈਠਦੇ ਨੀ ਸੀ ਸਕੂੱਲੇ ਆਪਾਂ ਕਹਿੰਦੇ ਨਾ ਗਰਮੀਆਂ ਦੀ ਛੁੱਟੀਆਂ ਪੈ ਗਈਆਂ ਬੱਚਿਆਂ ਨੂੰ ਠੀਕ ਆ ਬਟ ਬੱਚੇ ਏਦਾਂ ਦੇ ਆ ਨਾ ਬੱਚੇ ਘਰੇ ਬੈਠਦੇ ਵੀ ਹੈ ਨਹੀਂ ਆ ਸਕੂਲ ਸਹੀ ਰਹਿੰਦੇ ਏ।
ਸਕੂਲ ਸਹੀ ਰਹਿੰਦੇ ਵਾਕਿਆ ਨਾਲੇ ਖਾਣਾ ਖਾ ਕੇ ਹੁੰਦੇ ਜਿੰਨਾ ਟਿਫਨ ਦੇ ਵਿੱਚ ਜਾਂਦਾ
ਹਾਂਜੀ ਬਿਲਕੁਲ ਬੈਠੇ ਰਹਿੰਦੇ ਨੇ ਪੜ੍ਹ ਵੀ ਲੈਂਦੇ ਉਹਨਾ ਟਾਈਮ ਘਰੇ ਦੇ ਬੈਠੇ ਬੈਠਣਾ ਥੋੜੀੁੰ ਨਾ ਨੇ ਇੰਨਾ ਜਿਆਦਾ ਕਿਥ ਬੈਠਣਾ ਕਦੀ ਵੀ ਨੀ ਬੈਠਦੇ ਇਹ।
ਉਹ ਪੰਜ ਮਿੰਟ ਨੀ ਪੈ ਸਕਦੇ, ਬੈਡ ਨਾਲ ਦਿਨ ਰਾਤ ਪਤਾ ਨੀ ਕਿੱਦਾਂ ਸੌਉਣ ਲੈਂਦੇ ਤੇ ਜਿਵੇ ਆ ਜਿਹੜਾ ਛੋਟਾ ਉਹ ਤੇ ਕਈ, ਕਈ ਵਾਰੀ ਸੌਂ ਲੈਂਦਾ ਵਾ, ਤੇ ਵੱਡੇ ਮੈਡਮ ਜੀ ਨੇ ਸਾਡੀ ਤਾ ਉਹ ਸਵੇਰੇ ਲੇਟ ਉੱਠਦੀ।
ਹਾਂ ਮੇਰੀ ਵੀ ਵੱ ਵਡੀ ਨੀ ਸੌਂਦੀ ਹਾਂ ਉਹੀ ਨਾ। ਤੇ ਮੇਰੀ ਛੋਟੀ ਜਿਹੜੀ ਉਹ ਮਤਲਬ ਲੇਟ ਉਹ ਨਹੀਂ ਦਿਨੇ ਸੌਂਦੀ ਵੱਡੀ ਕਈ ਵਾਰ ਸੌਂ ਜਾਂਦੀ ਹੈ, ਤੇ ਜਦੋਂ ਸਕੂਲੇ ਜਾਂ ਆਂਦੀਆਂ ਹੁੰਦੀਆਂ ਬੱਸ ਦੇ ਵਿੱਚ ਸੌ ਜਾਂਦੀਆਂ ਉੱਥੇ ਨੀਂਦ ਪੂਰੀ ਕਰ ਲੈਂਦੀਆਂ। ਘਰੇ ਆਣ ਕੇ ਨੀ ਸੌਉਂਦੀਆਂ ਫੇਰ
ਆਹੋ ਤੇ ਘਰੇ ਆ ਗ ਫੇਰੇ ਬਾਕੀਆਂ ਨੂੰ ਵੀ ਭਜਾਈ ਫਿਰਨਾ ਉਹਨਾਂ ਨੂੰ ਵਿਨਾ ਸੌਣ ਦੇਣਾ।
ਉ ਓਹੀ ਨਾ ਫੇਰ ਧਿਆਨ ਰਹਿੰਦਾ ਵਾ। ਏ ਕਿਤੇ ਇੱਧਰ ਨਾ ਚੱਲ ਜਾਣ ਆਹ ਦੂਸਰਾ ਵੀ ਨੀ ਲੰਮੇ ਪੈ ਸਕਦਾ ਬੰਦਾ।
ਉਹੀ ਤੇ ਗੱਲ। ਮਗਰ-ਮਗਰ ਇਹਨਾਂ ਤੇ ਰਹਿਣਾ ਪੈਂਦਾ। ਕਿੱਧਰ ਚੱਲ ਗਏ?
ਹਾਂਜੀ, ਹਾਂਜੀ। ਅਤੇ ਤੁਹਾਡੇ ਅਕੋਡਿੰਗ ਦੱਸਿਆ, ਮਤਲਬ ਕਿ ਅੱਜ-ਕੱਲ੍ਹ ਵਾਤਾਵਰਨ। ਕਿਵੇਂ ਦਾ ਹੋ ਰਿਹਾ ਹੈ? ਸਾਡੇ ਤਾਂ ਇੱਥੇ ਮਤਲਬ ਕਿ ਬੋਤ, ਜਿੱਦਾਂ ਨਾ ਮੌਸਮ। ਵੀ ਸਹੀ ਨਹੀਂ ਹੋ ਰਿਹਾ। ਕਦੀ ਤੇ ਗਰਮੀ ਆ ਰਹੀ ਆ, ਕਦੀ ਤੇ ਸਰਦੀ ਆ ਰਹੀ ਆ। ਸਮਝ ਹੀ ਨਹੀਂ ਲੱਗਦੀ ਕੀ ਹੁੰਦਾ। ਪਿਆਏ
ਵਾਤਾਵਰਨ ਦਾ ਇਹ ਵੀ ਹੁਣ, ਜਿੱਦਾਂ ਦਰੱਖਤ ਬਹੁਤ ਜਾਦਾ ਹੈ ਨਾ, ਵੀ ਘੱਟ ਗਏ ਆ।
ਹੂੰ।
ਉਹਦੇ ਕਰਕੇ, ਮਤਲਬ ਗਰਮੀ ਜ਼ਿਆਦਾ ਆ। ਅਤੇ ਇੱਕ ਜਿੱਦਾਂ, ਮਤਲਬ ਹੁਣ। ਪਹਿਲਾਂ ਹੁੰਦੇ ਸੀ ਕੱਚੇ ਘਰ। ਹੁਣ ਸਭ ਤਾਂ ਪੱਕੇ ਆ। ਵੀ ਫਰਸ਼ ਵੀ ਤੱਪਦੇ ਸੀ, ਲੱ ਕਿ ਉਹ ਵੀ ਗਰਮੀ ਜਿਹੜੀ ਬਾਹਰ ਆ, ਅੰਦਰ ਕੂਲਿੰਗ ਕਰੀ ਜਾਂਦੇ ਉਹ। ਤੇ ਉਹਦੇ ਨਾਲ ਜ਼ਿਆਦਾ ਗਰਮੀ ਹੋ ਰਹੀ ਹੈ ਹਨਾ। ਵੀ ਦਰਖਤ ਆਪਾਂ ਕੱਟੀ ਜਾ ਰਹੇ ਹਾਂ ਆ ਤੇ
ਜਿਆਦਾ ਦਰਖਤ ਸਗੋਂ ਆਪਾਂ ਕੱਟ ਰਹੇ ਹਾਂ ਤੇ ਨਾ ਉਹਦੇ ਨਾਲ ਗਰਮੀ ਪੈਦਾ ਹੋ ਰਹੀ ਹੈ। ਇਸ ਅਸੀਂ ਆਪਾਂ ਕਹਿੰਦੇ ਹ ਸਾਨੂੰ ਠੰਡਾ ਕਰ ਰਹੇ ਹੋ ਸਾਡੀ ਨਵੀਂ ਖਿੱਚ ਰਿਹਾ ਹੈ, ਅਸੀਂ ਸਾਡੇ ਸਰੀਰ ਦੇ ਵਿੱਚ ਹੀ ਨਵੀਂ ਲੈ ਰਿਹਾ ਹੈ।
ਤੇ ਕੁਲਿੰਗ ਕਰ ਲਿਆ ਆ ਪਰ ਬਾਹਰ, ਬਾਹਰ ਦੇ ਵੀ ਤੇ ਉਹ ਜਿਹੜਾ ਮੌਸਮ ਉਹਦੇ ਤੇ ਵੀ ਅਸਰ ਪੈ ਰਿਹਾ।
ਅਸਰ ਪੈ ਰਿਹਾ ਨਾ ਬਹੁਤ ਜਿਆਦਾ ਗਰਮੀ ਵੱਧ ਰਹੀ ਹੈ, ਰੁੱਖਾਂ ਦੀ ਕਟਾਈ ਦਾ ਕਰਕੇ ਇੰਨੀ ਜ਼ਿਆਦਾ ਗਰਮੀ ਹੋ ਰਹੀ ਹੈ ਜਿਹੜਾ ਕੋਈ ਹਿਸਾਬ ਨਹੀਂ ਰੁੱਖ ਲੋਕੀ ਵੱਢ ਰਹੇ ਆ ਲਗਾ ਕੋਈ ਨੀ ਰਿਹਾ ਹੈਗਾ।
ਲਗਾ ਨਹੀਂ ਰਹੇ ਉਹੀ ਨਾ ਹੁਣ ਵੇਖ ਸ ਤੋਂ ਪੈਲਾਂ, ਜਿੱਦਾਂ ਖੇਤਾਂ ਦੇ ਵਿੱਚ ਮੋਟਰਾਂ ਦੇ ਉੱਪਰ ਨਾਲ-ਨਾਲ ਕਿੰਨੇ-ਕਿੰਨੇ ਦਰਖ਼ਤ ਹੁੰਦੇ ਸੀ। ਅਤੇ ਹੁਣ? ਹੈ ਹੀ ਨੀ। ਕਿਸੇ ਦੇ ਹੁਣ ਕੋਈ ਆ ਵਿਰਲਾ ਵਾਂਝਾ, ਜਿਨਾਂ ਦੇ ਹੋਏਗਾ ਦੂਰ-ਦੂਰ ਤੱਕ।
ਓਹੀਨਾ, ਉਹ। ਕੈਂਦੇ ਨਾ, ਰੁੱਖਾਂ ਦੇ ਨਾਲ ਪੱਤੇ ਡਿੱਗਦੇ, ਸਾਡੀ ਫਸਲ ਨਹੀਂ ਹੁੰਦੀ। ਉਹ ਨੀ ਹੁੰਦਾ, ਆਹ ਨੀ ਹੁੰਦਾ ਆਪਣੀ ਸੇਤ। ਭਾਵੇਂ ਡਾਨ ਕਰ ਲੈਣ। ਜੇ ਸਿਹਤ ਨਾ ਹੋਏਗੀ, ਤੇ ਫਸਲ ਲੈ ਕੇ ਕੀ ਕਰੋਗੇ? ਕਿਹਨੂੰ ਖਵਾਓਗੇ ਤੁਸੀਂ?
ਮੈਨੂੰ ਲੱਗਦਾ ਵੀ ਉਹ ਵੀ ਖਾਦ ਹੀ ਬਣ ਜਾਂਦੇ ਹੋਣਗੇ। ਉਹਨਾਂ ਦਾ ਕੋਈ ਇੰਨਾ ਜ਼ਿਆਦਾ ਇਫੈਕਟ ਤਾਂ ਨਹੀਂ ਪੈਂਦਾ। ਹਾਂ, ਜਦੋਂ ਫ਼ਸਲ ਹੁੰਦੀ ਉਦੋਂ ਚਾਹੇ ਥੋੜਾ- ਬੋੜਾ ਪੈਂਦਾ ਹੋਆ, ਪਰ ਬਾਅਦ ਵਿੱਚ ਤਾਂ ਉਹ ਖਾਦ ਦਾ ਕੰਮ ਹੀ ਕਰ ਸਕਦੀ ਹੈ।
ਉਦੋਂ ਇਹ ਨਾ, ਕਿ ਆਪਾਂ ਉਦੋਂ ਕਰ ਲੈਂਦੇ ਹਾਂ। ਬਟ ਸਾਡੀ ਸੇਤ ਵਾਸਤੇ ਵੀ। ਹਵਾ, ਪਾਣੀ, ਬਾਹਰ ਲਈ ਸ਼ੁੱਧ ਹਵਾ, ਜਿਹੜੀ ਉਹ ਬਹੁਤ ਜ਼ਰੂਰੀ ਆ। ਇੱਕ ਦੇਖੋ, ਹੁਣ ਗਰਮੀ ਇੰਨੀ ਹੈ ਕਿ ਤੇ ਰੁੱਖ ਨੀ ਲੱਭਦਾ, ਤੁਸੀਂ ਧੁੱਪੇ ਖੜ ਸਕੋਗੇ? ਕਦੀ ਵੀ ਨਹੀਂ ਖੜ ਸਕਦੇ। ਦੇਖੋ ਕਿਤੇ ਨਾ। ਰੁੱਖ ਹੋਏਗਾ ਨਾ। ਇੱਧਰ ਘੱਲੂ ਘਰ ਵਾਲੀ ਸਾਈਡ ਤੇ ਜਾਓਗੇ ਤੁਸੀਂ, ਦੇਖਿਓ। ਉੱਧਰ ਨੂੰ ਜਾਵਾਂਗੇ ਨਾ, ਤੇ ਰਸਤੇ ਵਿੱਚ ਇੰਨੇ ਰੁੱਖ, ਤੇ ਠੰਢੀ ਹਵਾ। ਵਧੀਆ ਜਿਹੜਾ ਕੋ ਹਿਸਾਬ ਨਹੀਂ। ਮੋਟਰਸਾਈਕਲ 'ਤੇ ਜਾਂ ਗੱਡੀ 'ਤੇ ਤੁਸੀਂ ਜਾਓਗੇ ਨਾ। ਇੰਨਾ ਠੰਡਾ ਠੰਡਾ ਲੱਗੇਗਾ ਨਾ। ਇਲਾਕਾ ਉਹ ਬੜਾ ਵਧੀਆ ਲੱਗਦਾ, ਇਲਾਕਾ। ਤੇ ਜਿਦੋਂ ਮਤਲਬ ਕਿ ਉਹ ਇਲਾਕਾ ਅਸੀਂ ਕਰੋਸ ਕਰਕੇ ਅੱਗੇ ਜਾਂਦੇ ਹਾਂ। ਉਸ ਤੋਂ ਅੱਗੇ ਰੁੱਖ ਕੱਟੇ ਹੋਏ ਆ। ਤੇ ਕਿਤੇ ਇੰਨੀ ਗਰਮੀ, ਸੜਕਾਂ ਤਪਦੀਆਂ। ਕਿਤੇ ਬੰਦਾ ਖੜ ਵੀ ਨੀ ਸਕਦਾ ਹੈਗਾ।
ਹੁਣ ਜਿੱਦਾਂ ਸੜਕਾਂ ਵੀ ਆ, ਉਹਨਾਂ ਤੇ ਵੀ ਕਾਫ਼ੀ ਪਹਿਲਾਂ ਕਿੰਨੇ ਹਨਾ, ਸਰਕਾਰ ਵੱਲੋਂ ਵੀ ਜਿਹੜੇ ਰੋਕ ਲਗਾਏ ਜਾਂਦੇ। ਹੁਣ ਵੀ ਮਤਲਬ ਉਹਨਾਂ ਨੂੰ ਸੜਕਾਂ ਦੀ ਚੜ੍ਹਾਈ ਹੋਣ ਕਰਕੇ, ਉਹ ਵੀ ਉਹਨਾਂ ਨੇ ਕਾਫ਼ੀ ਘੱਟ। ਤੇ ਕਿੰਨੀ ਕਿੰਨੀ ਜਗ੍ਹਾ 'ਤੇ ਉਹ ਬੋਤ ਜਾਦਾ ਖਾਲੀ ਆ। ਹਾਂ, ਕਦੋਂ ਹੋਣਗੇ?
ਕਦੋਂ ਕਰਨਗੇ, ਇਹ ਪਤਾ ਹੀ ਨਹੀਂ ਹੈ। ਹੁਣ ਲੱਗਣੇ ਵੀ ਹੈ ਕਿ ਨਹੀਂ, ਹਾਈਵੇ? ਵਗੈਰਾ ਬਣ ਰਹੇ ਆ ਨਾ, ਤੇ ਫੇਰ ਉਹਨਾਂ ਦੇ ਤੇ ਰੁ ਰੂਖ ਨੀ, ਲੱਗਣਗੇ ਉਹ ਕੁ
ਤੇ ਹੋਰ ਕਿੱਥੋਂ ਅੱਗੇ ਲੋਕੀ ਜਾਂਦੇ ਹੁੰਦੇ? ਰਸਤੇ 'ਚ ਵੀ ਕਿੰਨੇ-ਕਿੰਨੇ ਦਰਖਤ ਹੋਣੇ। ਜੇ ਤੁਰ ਕੇ ਵੀ ਕਿਸੇ ਨੇ ਪੈਦਲ ਵੀ ਕਿਤੇ ਜਾਣਾ, ਤਾਂ ਰਸਤੇ ਦੇ ਵਿੱਚ ਸਾਹ ਲੈ ਲੈਣਾ ਕਿਤੇ। ਵੀ ਚਲੋ ਇੱਥੇ ਦਰੱਖਤ ਦੀ ਛਾਵੈ ਬੈਠ ਜਾਂਦੇ ਆ ਤੇ ਹੁਣ ਹੁਣ ਤੇ ਹੈ ਹੀ ਨੀ ਕੋਈ ਇੱਦਾਂ ਦਾ
ਨਾ ਨਾ ਹੁਣ ਤੂੰ ਰੁੱਖ ਤੁਹਾਨੂੰ ਦੱਸਦੀ ਪਈ ਆ ਕਿ ਇਹ ਰੁੱਖਾਂ ਦੀ ਕਟਾਈ ਦੇ ਨਾਲ ਜਿੱਦਾਂ ਪਲਾਸਟਿਕ ਵਗੈਰਾ ਸੁੱਟ ਦਿੰਦੇ ਆ ਵਾਤਾਵਰਨ ਇਹਦੇ ਨਾਲ ਵੀ ਗੰਦਾ ਹੁੰਦਾ ਵਾ ਹੈ ਨਾ ਤੁਹਾਡੇ ਅਕੋਰਡਿੰਗ ਦੇਖੋ ਨਾ ਪਲਾਸਟਿਕ ਕਿਵੇਂ ਬੱਚੇ ਨੂੰ ਨੁਕਸਾਨ ਕਰਦੀ ਹੈ ਤੁਸੀਂ ਜਾਣਦੇ ਹੋ ਨਾ ਪਲਾਸਟਿਕ ਗਲਦੀ ਹੈ ਨਾ ਕਿਤੇ ਹੋਰ ਆ ਉੱਡ ਕੇ ਖੇਤਾਂ ਦੇ ਵਿੱਚ ਲਿਫਾਫੇ ਚਲੇ ਜਾਂਦੇ ਆ ਨਾ ਮਤਲਬ ਆਪਾਂ ਉਹਨੂੰ ਵੱਖਰੇ ਕਿਸ ਅਸੀਜ਼ ਡਸਟਬਿਨ ਚ ਪਾਉਂਦੇ ਹਾਂ ਗਿੱਲੇ ਕੁੜੇ ਨੂੰ ਦੂਸਰੇ ਕੁੜੇ ਨੂੰ ਇੱਕੋ ਜਗ੍ਹਾ ਆਪਾਂ ਸੁੱਟੀ ਜਾ ਰਹੇ ਹਾਂ ਤੇ ਉਹ ਮੱਖਰ ਮੱਛੀਆਂ ਜਿਹੜੀਆਂ ਵ ਸਭ ਕੁਛ ਫੈਲ ਰਿਹਾ ਹੈ
ਹੁਣ ਪਹਿਲਾਂ ਜਿੱਦਾਂ ਘਰਾਂ ਦੇ ਵਿੱਚ ਵੀ ਕੱਚੇ ਘਰ ਹੁੰਦੇ ਸੀ ਹਨਾ ਵੀ ਬੇਹੜਿਆਂ ਦੇ ਵਿੱਚ ਬੜੇ ਸੋਣੇ ਦਰਖਤ ਲੱਗੇ ਹੋਣੇ। ਸਾਰਿਆਂ ਨੇ ਉੱਥੇ ਛਾਮੇ ਬੈਠਣਾ। ਤੇ ਹੁਣ ਹੁਣ ਤੇ ਅਸੀਂ ਬਿਲਕੁਲ ਹੀ ਦਿੱਤਾ ਘਰਾਂ ਦੇ ਵਿੱਚੋਂ। ਤੇ ਕੰਮ ਵੀ ਰੁੱਖ ਤੇ ਲਗਾਉਣੇ ਨੀ ਨਾ। ਹਾਂਜੀ, ਸਾਡੇ ਪੱਕੇ ਥਾਂ ਤੇ ਇੱਥੇ ਖਲਾਰਾ ਪੈ ਜਾਂਦਾ। ਜੀ, ਪੰਛੀ ਆਲਣੇ ਪਾਉਂਦੇ ਆ। ਸਾਡੇ ਏਦਾਂ ਵਾ, ਓਦਾਂ ਵਾ। ਤੇ, ਉਹੀ ਉਹ ਫਰੈਸ਼ ਹਵਾ ਮਿਲਦੀ ਸੀ। ਸਗੋਂ, ਤੇ ਨਾਲੇ ਸਾਰੇ ਕੁਝ ਜਗ੍ਹਾ ਬੈਠ ਕੇ ਟੈਮ ਪਾਸ ਕਰਦੇ, ਹਾਸਦੇ ਖੇਡਦੇ ਸੀ। ਹੁਣ ਉਹਨਾਂ, ਮਤਲਬ ਕਿ ਬੰਦਾ ਪਿੱਛੇ ਨੂੰ ਜਾਣੀ ਜਾਂਦਾ ਆ, ਆਪਣੇ ਵੱਲੋਂ ਅਸੀਂ ਅੱਗੇ ਨੂੰ ਜਾਣ ਡੇ, ਪਰ ਉਹ ਅੱਗੇ ਨੂੰ ਨੀ, ਪਿੱਛੇ ਨੂੰ ਹੋਈ।
ਪਿੱਛੇ ਹਾਂ, ਪਿੱਛੇ ਹੋਈ ਜਾ। ਕਿਉਂਕਿ ਸਾਡੀ ਸਿਹਤ, ਸਾਡੀ ਉਮਰ ਜਿਹੜੀ ਉਹ ਵੱਧ ਵੱਧ ਨੀ ਰਹੀ। ਸਾਡੀ ਉਮਰ ਜਿਹੜੀ ਆ, ਉਹ ਦਿਨੋਂ ਦਿਨ ਘੱਟ ਰਹੀ ਆ। ਹੂੰ, ਨਹੀਂ ਨਾ ਕਰਦੇ। ਹੁਣ ਇਹਦੇ ਵਿੱਚ ਪਾਣੀ ਦੀ ਬੱਚਤ ਵੀ ਬਹੁਤ ਜ਼ਰੂਰੀ ਆ, ਹਨਾ? ਵਾਤਾਵਰਨ ਦੇ ਵਿੱਚ, ਜੇ ਆਪਾਂ ਪਾਣੀ ਬਚਾ ਕੇ ਰੱਖਾਂਗੇ। ਆਪਣੀ ਅਗਲੀ ਪੀੜੀ ਵਾਸਤੇ ਤਾਂ ਸਾਨੂੰ ਉਹ ਕਹਿਣਗੇ, ਕਿ ਹਾਂ, ਸਾਡੇ ਇੰਨੇ ਵੱਡਿਆਂ ਨੇ ਕੁਛ ਕੀਤਾ ਸੀ ਸਾਡੇ ਲਈ ਅਸੀਂ ਪਾਣੀ ਇੰਨਾ ਵੇਸਟ ਕਰਦੇ ਹਾਂ ਕਿ ਕੁਝ ਕਹਿ ਨਹੀਂ ਸਕਦੇ ਜਿਹੜਾ ਵੇਸਟ ਪਾਣੀ ਅੱਗੇ ਜਾ ਕੇ ਦੇਖੋ ਉੱਥੇ ਮ ਮੱਖੀਆਂ ਮੱਛਰ ਵਗੈਰਾ ਪੈਦਾ ਹੁੰਦੇ ਡੇਂਗੂ ਵਗੈਰਾ ਮਲੇਰੀਆ ਵਗੈਰਾ ਬੁਖਾਰ ਜਿਹੜੇ ਇਹ ਜਿਹੜੇ ਵੇਸਟ ਪਾਣੀ ਦੇ ਉੱਤੇ ਹੀ ਆ ਰਹੇ ਆ
ਆ ਰਿਹਾ ਹਾਂਜੀ ਹਾਂਜੀ
ਇਹ ਚੀਜ਼ਾਂ ਜਿਹੜੀਆਂ ਬਹੁਤ ਮਾਇਨੇ ਰੱਖਦੀਆਂ। ਪਈਆਂ ਵਾ ਕਿਉਂਕਿ ਇਹ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਸਰਕਾਰ ਨੂੰ ਵੀ ਆਮ ਲੋਕਾਂ ਨੂੰ ਵੀ ਕਿਉਂਕਿ ਕੋਈ ਵੀ ਨਹੀਂ ਚਾਹੁੰਦਾ ਹੈਗਾ ਕਿ ਅਸੀਂ ਆਪ ਣੀ ਹੈਲਥ ਨੂੰ ਜਿਹੜਾ ਉਹ ਸਹੀ ਤਰੀਕੇ ਨਾਲ ਨਾ ਰੱਖੀਏ ਹਰ ਕੋਈ ਚਾਹੁੰਦਾ ਕਿ ਸਾਡੀ ਹੈਲਥ ਜਿਹੜੀ ਉਹ ਵਧੀਆ ਰਵੇ।
ਸਰਕਾਰ ਵੀ ਕੰਮ ਤੇ ਕਰ ਸਕਦੀ ਹੈ ਹੁਣ ਕੂੜੇਦਾਨ ਲਾਏ ਉਹਨਾਂ ਨੇ ਉਹਦੇ ਵਿੱਚ ਸੁੱਟਦੇ ਨਹੀਂ ਇਹ ਤਾਂ ਹੁਣ ਸਾਡਾ ਫਰਜ਼ ਬਣਦਾ ਜਿਹੜੇ ਇਹੀ ਨਾਗਿਕ ਆ ਸਾਡਾ ਬਣਦਾ ਨਾ। ਵੀ ਅਸੀਂ ਖਲਾਰੇ ਨੂੰ ਮਤਲਬ ਇਹ ਉਹਦੇ ਵਿੱਚ ਸੁੱਟੀਏ ਵੀ ਜਿਹੜਾ ਉਹਨੂੰ ਬਾਅਦ'ਚ ਵੇਸਟ ਨੂੰ ਕਹੇ ਜਗ੍ਹਾ ਲੈ ਕੇ ਜਾ ਸਕਦਾ। ਜੇ ਅਸੀਂ ਸੜਕਾਂ ਦੇ ਉੱਤੇ ਸੁੱਟੀ ਜਾਵਾਂਗੇ ਤਾਂ ਉਹਦੇ ਵਿੱਚ ਸਾਡਾ ਨੁਕਸਾਨ ਆ ਉਹਦੇ ਵਿੱਚ ਸਰਕਾਰ ਦਾ
ਹਾਂ ਅਸੀਂ ਇਹ ਚੀਜ਼ਾਂ ਨੂੰ ਹਾਂ ਜਾਣਦੇ ਹੋਏ ਵੀ ਆਪਾਂ ਨਾ ਜਾਨ ਬਣ ਜਾਂਦੇ ਹੋ ਚੀਜ਼ ਪਤਾ ਵੀ ਹੋਏਗਾ। ਹਾਂ ਪਤਾ ਵੀ ਹੋਏਗਾ ਕਿ ਅਹੀ ਇਸ ਚੀਜ਼ ਨੂੰ ਡਸਬੀਨ ਦੇ ਵਿੱਚ ਪਰ ਫੇਿਰ ਵੀ ਆਪਾਂ ਨੀ ਮੰਨਦੇ ਆਪਾਂ ਫਿਰ ਉੱਥੇ ਸੁੱਟਦੇ। ਦਿੰਣੇ ਹਾਂ ਇਹ ਮੈਂ ਬੜੀ ਵਾਰ ਦੇਖਿਆ ਕਈ ਲੋਕ ਲੋਕਾਂ ਨੂੰ ਵੀ ਦੇਖਿਆ ਹੈ ਕਈ ਵਾਰ ਆਪਾਂ ਖੁਦ ਵੀ ਕਰ ਸਕ ਕਰਦੇ ਆ ਇਹ ਚੀਜ਼ ਤੇ ਬਾਅਦ ਵਿੱਚ ਆਪਣੇ ਆਪ ਨੂੰ ਫੀਲ ਕਰਦਿਆਂ ਕਿ ਹਾਏ ਨਹੀਂ ਆਪਾਂ ਗਲਤ ਕੀ ਤਾਂ ਏ ਹੈਨਾ ਤੇ ਇਹ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਥੋੜ੍ਹਾ ਆਪਾਂ ਨੂੰ ਨਾ ਦਿਮਾਗ ਲਾ ਕੇ ਚੱਲਣਾ ਚਾਹੀਦਾ ਕਿ ਅਸੀਂ ਕੀ ਕਰ ਰਹੇ। ਆਪਣੇ ਬੱਚਿਆਂ ਨੂੰ ਅਸੀਂ ਕੀ ਸੇਧ ਦੇ ਰਹੇ ਹਾਂ ਕਿ ਸਾਡੇ ਬੱਚੇ ਇਵੇਂ ਕਰਨ ਲੱਗੇ।
ਉਹੀ ਨਾ ਇਹਦੇ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਮਤਲਬ ਇਨਵਾਇਰਮੈਂਟ ਨੂੰ ਕਿੱਦਾਂ ਸਾਫ ਰੱਖ ਰੱਖਣਾ ਆ ਅਤੇ ਜਿਹੜੀ ਅਸੀਂ ਮਤਲਬ ਔਕਸੀਜਨ ਲਵਾਂਗੇ ਉਹ ਵੀ ਫਰੈਸ਼ ਹੋਊਗੀ ਅਤੇ ਸਾਨੂੰ ਵੀ ਮਤਲਬ ਕਿ ਅਸੀਂ ਹੈਲਥੀ ਰਵਾਂਗੇ ਬਿਮਾਰੀਆਂ ਤੋਂ ਦੂਰ ਰਵਾਂਗੇ।
ਹਾਂਜੀ-ਹਾਂਜੀ। ਯਾਦ ਨਾ ਰੁੱਖਾਂ ਦੇ ਉੱਤੇ ਪੰਛੀਆਂ ਨੇ ਆਲਣੇ ਪਾਏ ਹੁੰਦੇ ਸੀ ਚੀਂ- ਚੀਂ ਕਰਦੇ ਪੰਛੀ ਆਲਣਿਆਂ ਦੇ ਵਿੱਚੋਂ ਰਹਿੰਦੇ ਹੁਣ ਜਦੋਂ ਦੇਖੋ ਰੁੱਖਾਂ ਦੀ ਕਟਾਈ ਹੋ ਗਈ ਪੰਛੀਆਂ ਬਚਾਰਿਆ ਨੂੰ ਕੋਈ ਆਲਣਾ ਪਾਉਣ ਨੂੰ ਜਗ੍ਹਾ ਹੀ ਨਹੀਂ ਲੱਭਦੀ ਹੈਗੀ ਉਹ ਵਿਚਾਰੇ ਭੜਕਦੇ ਫਿਰਦੇ ਤਾਂ ਹੀ ਪੰਛੀ ਨੀ ਲੱਭਦੇ ਹੈਗੇ ਦੇਖੋ ਕਿੰਨੇ ਘੱਟ ਗਏ ਨੇ ਪੰਛੀ।
ਬਹੁਤ ਜ਼ਿਆਦਾ ਚਿੜੀਆਂ ਤੇ ਹੁਣ ਦੇਖਦੀਆਂ ਹੀ ਨੀ ਚਿਹੜੀਆਂ ਪਹਿਲਾਂ ਹੁੰਦੀਆਂ ਸੀ ਜਦੋਂ ਇਹ ਛੋਟੇ ਹੁੰਦੇ ਸੀ। ਉਹ ਤਾਂ ਹੁਣ ਹੈ ਹੀ ਨਹੀਂ ਆ ਕਿਉਂਕਿ ਹੁਣ ਇੱਕ ਫੋਨਸ ਦੇ ਕਰਕੇ ਜਿਹੜੀਆਂ ਵੀ ਵਾਇਰਸ ਜਿਹੜਾ ਵਾਇਯਰਸ ਵਾਈਬਰੇਸ਼ਨਸ ਹੁੰਦੀਆਂ ਉਹਨਾਂ ਦੇ ਕਰਕੇ ਕਾਫ਼ੀ ਪੰਛੀਆਂ ਦਾ ਵੀ ਨੁਕਸਾਨ ਹੋ ਜਾਂਦਾ ਨਾ।
ਉਹੀ ਨਾ ਬੜਾ ਨੁਕਸਾਨ ਹੋ ਰਿਹਾ ਹੈ ਬਟ ਸਮਝਣ ਵਾਲੇ ਸਮਝਦੇ ਆ ਤੇ ਕਈ ਸਾਡੇ ਵਰਗੇ ਵੀ ਸਮਝ ਕੇ ਵੀ ਨਹੀਂ ਸਮਝਦੇ ਹੈਗੇ। ਬੇਸਮਝ ਬਣ ਜਾਂਦੇ ਕਿ ਕੋਈ ਨੀ ਹਾਡਾ ਕਿਹੜਾ ਕੰਮ ਆ।
ਤਾਂ ਮਤਲਬ ਕਿ ਕੋਈ ਦੂਜਾ ਜਾਣਾ ਕਰ ਰਿਹਾ ਤੇ ਉਹਦੇ ਵੱਲ ਵੇਖ ਕਿਸੀ ਉਹਨੂੰ ਕਹਿ ਦਿੰਦੇ ਇਹ ਤੇ ਸ਼ਦਾਈ ਆ ਵੀ ਮਤਲਬ ਅਸੀਂ ਅਕਲ ਵਾਲੇ ਵੀ ਅਸੀਂ ਹਾਂ ਥੱਲੇ ਸੁੱਟ ਤਾ ਤੇ ਅਸੀਂ ਜ਼ਿਆਦਾ ਵਧੀਆ ਤੇ ਇਹ ਤੇ ਐਵੇਂ ਡਿਆ ਵ ਵੱਡਿਆ ਪੜ੍ਹਿਆ ਲਿਖਿਆ ਹੈਨਾ ਐਵੇਂ ਬੋਲ ਦਿੰਦੇ।
ਅੱਗੇ ਆਪਾਂ ਉਹਨਾਂ ਨੂੰ ਟੀਚਰਾਂ ਟੀਚਰਾਂ ਵਗੈਰਾ ਕਰਦੇ ਆ ਨਾ ਤੇ ਜੇ ਕੋਈ ਸਫਾਈ ਕਰਦਾ ਵਵੇ ਤੇ ਹਾਂ ਇਹਨੂੰ ਜ਼ਿਆਦਾ ਪਈ ਆ ਇਹਨੂੰ ਬੜਾ ਪਤਾ ਵਾ ਇਹਨੂੰ ਉਹ ਆ ਇਹਨੂੰ ਇਹ ਆ ਇਹ ਚੀਜ਼ ਹੁੰਦੀ ਆ ਚਲੋ ਇਹ ਨੀ ਆ ਸਰਕਾਰ ਵੀ ਚਾਹਵੇ ਤਾਂ ਬੜਾ ਕੁੱਛ ਹੋ ਸਕਦਾ ਸਰਕਾਰ ਜੇ ਨੇ ਸਾਨੂੰ ਫੈਸਿਲਿਟੀਜ਼ ਦਿੱਤੀਆਂ ਅਤੇ ਨਾਗਰਿਕਾਂ ਦਾ ਵੀ ਫਰਜ਼ ਬਣਦਾ ਕਿ ਆਪਾਂ ਉਹ ਚੀਜ਼ਾਂ ਨੂੰ ਹਾਂ ਚੀਜ਼ ਨੂੰ ਦੇਖੀਏ ਕਰੀਏ ਹਾਂ ਤੇ ਉਹ ਚੀਜ਼ ਨੂੰ ਫੋਲੋ ਕਰੀਏ ਹਨਾ ਚੱਲੋ ਠੀਕ ਆ ਫੇਰ ਤੁਹਾਡੇ ਨਾਲ ਗੱਲ ਕਰਕੇ ਵਧੀਆ ਲੱਗਿਆ।
ਹਾਂਜੀ-ਹਾਂਜੀ ਠੀਕ ਆ ਜੀ ਓਕੇ ਜੀ ਓਕੇ ਬਾਏ। ਚਲੀਏ
ਦਿਸ ਇਜ਼ ਮਾਈ ਵਰਕ-